ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਕਰ ਰਹੇ ਹੋ
ਬਸ ਵੇਹਲੀ ਮੈਂ, ਤੁਸੀਂ ਦੱਸੋ, ਰੋਟੀ ਖਾ ਲਈ ਜੇ
ਨਹੀਂ ਹੁਣ ਮੰਮਾ ਨੇ ਬਣਾਏ ਸੀ, ਦਲੀਆ ਬਣਾਏ ਸੀ, ਉਹੀ ਖਾਵਾਂਗੇ। ਬਸ ਹੁਣ, ਹਾਂਜੀ। ਹੋਰ ਤੁਸੀਂ ਕੀ ਕਰ ਰਹੇ ਹੋ, ਨਹੀਂ ਮੱਮੀ ਮੀਠਾ ਨਹੀ, ਅਹ ਉਹ ਬਣਾਇਆ ਸੀ ਨਮਕੀਨ ਦਲੀਆ, ਜਿਵੇਂ ਨਮਕੀਨ ਚਾਵਲ ਬਣਦੇ ਨੇ ਬਸ
ਹਾਂਜੀ, ਹਾਂਜੀ ਮੇਰੀ ਭੈਣ ਵੀ ਉਹੀ ਵਾਲਾ ਖਾਂਦੀ ਹੈ, ਹਾਂਜੀ।
ਅੱਛਾ, ਕਿਵੇਂ ਬਣਾਉਦੇ ਹੋ ਤੁਸੀਂ ਦੱਸੋ, ਫਿਰ ਮੈਨੂੰ ਵੀ
ਅਸੀਂ, ਮੈਂ ਤਾਂ ਨਹੀਂ ਬਣਾਇਆ ਮੰਮੀ ਬਣਾਉਂਦੀ ਹੈ, ਮੈਨੂੰ ਪਸੰਦ ਹੀ ਨਹੀਂ, ਜਿਹੜੀ ਚੀਜ਼ ਮੈਨੂੰ ਪਸੰਦ ਨਹੀਂ ਉਹ ਮੈਂ ਤੜਕਾ ਹੀ ਲਾਉਂਦੇ ਨੇ, ਸ਼ਾਇਦ ਚੋਲਾਂ ਆਰ
ਹਾਂਜੀ, ਜਿਵੇਂ ਨਮਕੀਨ ਚਾਵਲ ਬਣਦੇ ਨੇ ਨਾ, ਜਿਵੇਂ ਚਾਵਲ ਧੋਲੋ ਪਹਿਲੇ, ਤੇ ਮਤਲਬ ਪਿਆਜ ਵਗੈਰਾ ਕੱਟ ਲੋੋ, ਤੇ ਪਿਆਜ ਨੂੰ ਪਿਆਜ਼ ਦਾ ਤੇ ਤੜਕਾ ਲਗਾ ਕੇ, ਫਿਰ ਉਹਦੇ 'ਚ ਨਮ ਔ ਨਮਕ ਵਗੈਰਾ ਡਾਲ ਕੇ ਅਤੇ ਪਾਣੀ ਡਾਲ ਕੇ ਰੱਖ ਦਿਉ, ਬਸ ਕੁੱਕਰ 'ਚ ਬਣਾਉਾਨਣਾ ਕੁੱਕਰ 'ਚ ਪਰ ਉਹ ਹੁੰਦਾ ਨਾ ਥੋੜ੍ਹਾ ਜਿਹਾ ਪਤਲਾ ਜਹੀ ਬਣ ਜਾਂਦਾ ਹੈ।
ਹਾਂਜੀ ਅਸੀਂ ਕੁੱਕਰ ਚ ਹੀ ਬਣਾਉਦੇ ਹਾਂ, ਪਰ ਮੈਂ ਨਹੀਂ ਖਾਂਦੀ।
ਤਾਂ ਪਹਿਲਾਂ ਨਾ ਸਾਡੇ ਸਕੂਲ, ਜਿਹੜੇ ਸਕੂਲ 'ਚੋਂ ਮੈਂ ਪਾਸ ਆਊਟ ਕੀਤੀ ਹੈ ਨਾ ਆਪਣੀ ਪਲੱਸ ਟੂ, ਉਹਦੇ ਚ, ਮਿਡ ਡੇ ਮੀਲ ਮਿਲਦਾ ਸੀ।
ਅੱਛਾ।
ਤੇ ਨਾ ਉਹਦੇ 'ਚ ਦਲੀਆ ਮਿਲਦਾ ਸੀ, ਤੇ ਉਹਦੇ ਵਿੱਚ ਹੁੰਦੀ ਸੀ, ਐ ਬੜਾ ਸਵਾਦ ਉਹ ਨਾ ਪਿਰ ਦਲੀਆ ਹੁਣ ਤੱਕ ਮੈਂ, ਮਤਲਬ ਕਾਫੀ ਸਾਲ ਹੋ ਗਏ ਨੇ ਮੈਨੂੰ ਉਸ ਸਕੂਲ ਨੌ ਸਾਲ ਹੋ ਗਏ ਨੇ, ਜਦੋਂ ਫੋਰਥ ਫੋਰਥ ਫਿਫਥ ਨੂੰ ਨੀ ਮਿਲਦਾ ਸੀ, ਮਿਡ ਡੇ ਮੀਲ ਨਾ
ਹਾਂਜੀ।
ਸਿਕਸਥ ਅਤੇ ਬੱਚੇ, ਸਿਕਸਥ ਅਤੇ ਪਲੱਸ ਟੂ ਦੇ ਬੱਚਿਆਂ ਨੂੰ ਮਿਲਦਾ ਸੀ ਮਿਡ ਡੇ ਮੀਲ ਤੇ ਅਸੀਂ ਫਿਰ ਜਦੋਂ ਬਚ ਜਾਂਦਾ ਸੀ ਨਾ, ਤੇ ਸਾਨੂੰ ਬੁਲਾ ਲੈਂਦੇ ਸੀ। ਤੇ ਤੁਸੀਂ ਲੈ ਲਓ, ਅਸੀਂ ਲੈ ਲੈ ਕੇ ਜਾਂਦੇ ਸੀ ਆਪਣੇ ਟਿਫਿਨ ਖਾਲੀ ਕਰਕੇ
ਹਾਂਜੀ।
ਫਿਰ ਅਸੀਂ ਸੋਚਦੇ ਸੀ, ਅਸੀਂ ਵੱਡੀ ਕਲਾਸ ਚ ਹੋ ਜਾਂਗੇ, ਨਾ ਸਿਕਸ ਚ ਹੋ ਜਾਂਗੇ, ਤੇ ਸਾਨੂੰ ਮਿਡ ਡੇ ਮੀਲ ਮਿਲੇਗਾ। ਤੇ ਉਹ ਮਿਡ ਡੇ ਮੀਲ ਕਿੱਥੇ, ਤੇ ਜਦੋਂ ਅੱਸੀ ਸਿਕਸਥ ਚ ਹੋਏ ਤੇ ਲੋਕਡਾਊਨ ਲੱਗੇ ਸੀ, ਫਿਰ ਮਿਡ ਡੇ ਮੀਲ ਹੀ ਸਾਫ਼ ਹੋ ਗਿਆ ਸਕੂਲ ਚ ਮੈਂ ਕਿਹਾ ਤੇ ਧੋ ਖਿਆ ਹੋਇਆ, ਪਤਾ ਕਿੰਨਾ ਸਆਦ ਸੁਆਦ ਬਣਦਾ ਸੀ। ਤੇ ਜਿਵੇਂ ਅਸੀਂ ਰਾਜਮਾਂ ਚਾਵਲ ਖਾਂਦੇ ਹਾਂ, ਨਾ ਉੱਥੇ ਨਾ ਸਾਰਾ ਇਕੱਠਾ ਕਰ ਦਿੰਦੇ ਸੀ, ਜਿਵੇਂ ਰਾਜਮਾਂ ਤੇ ਚਾਵਲ ਦੋਨੋ ਇਕੱਠੇ ਕਰਕੇ ਨਾ ਫਿਰ ਔ ਹੋਰ ਦਿੰਦੇ ਸੀ ਬੱਚਿਆਂ ਨੂੰ ਇਕੱਲੇ, ਇਕੱਲੇ ਨੀ ਦਿੰਦੇ ਸੀ ਜਿਵੇਂ ਇਕੱਲੇ ਚਾਵਲ ਦੇ ਦੀਈਏ ਤੇ ਇਕੱਲੇ ਰਾਜਮਾ ਦੇ ਦੀਏ, ਐਵੇਂ ਨਹੀਂ ਦੋਨੋ ਇਕੱਠੇ ਕਰਕੇ ਕੇ ਮਿਕਸ ਕਰ ਦਿੰਦੇ ਸੀ ਸਾਰੇ ਨੂੰ ਨਾ, ਫਿਰ ਪਤਲਾ ਜੇ ਉਹਦਾ ਬਣਾ ਕੇ ਫਿਰ ਦਿੰਦੇ ਸੀ। ਜਿਵੇਂ ਛੋਲੇ ਚਾਵਲ ਹੋ ਗਏ, ਕੜੀ ਚਾਵ ਐਵੇਂ ਕੜੀ ਚਾਵਲ ਵੀ ਬੜੇ ਸਵਾਦ ਲੱਗਦੇ ਸੀ, ਰਾਜਮਾ ਚਾਵਲ ਹੋ ਗਏ, ਜਿਵੇਂ ਦਾਲ ਚਾਵਲ ਵਗੈਰਾ ਤੇ ਆਲੂ ਪੂਰੀ ਬਣਦੀ ਸੀ, ਛੋਲੇ ਪੂਰੀ ਬਣਦੀ ਸੀ। ਸਾਡੀ ਟੀਚਰਸ ਵੀ ਖਾਂਦੀ ਸੀ, ਪਰ ਹੁਣ ਤਾਂ, ਪਹਿਲਾਂ ਨਾ ਤੇ ਜਿਹੜੇ ਸਕੂਲ ਮੈਂ ਕੀਤੀ ਇਹ ਸਰਕਾਰੀ ਸੀ ਪਹਿਲਾਂ, ਹੁਣ ਪ੍ਰਾਈਵੇਟ ਹੋ ਗਿਆ ਇਹ
ਅੱਛਾ, ਤਾਂ ਹੀ ਮਿਲਦਾ ਹੋਣਾ ਹੈਨਾ,
ਹਾਂਜੀ, ਹਾਂਜੀ, ਹਾਂਜੀ ਇਸ ਕਰਕੇ, ਮੈਂ ਕਿਹਾ ਐਤ ਸਾਡੇ ਨਾਲ ਧੋਖਿਆ ਹੋਇਆ ਵੀ, ਜਦੋਂ ਅਸੀਂ ਬੜੇ ਹੋਏ ਸੀ। ਤਾ ਮਿਡ ਡੇ ਮੀਲ ਹੀ ਖ਼ਤਮ ਹੋ ਗਿਆ।
ਦੇਖ ਲੋ
ਹਾਂਜੀ, ਹੋਰ ਦੱਸੋ ਤੁਸੀਂ?
ਬਸ ਵਧੀਆ ਜੀ। ਮੈਂ ਵੀ ਬਿਨਾ ਮਿੱਠਾ ਦਲੀਆ ਖਾਂਦੀ ਹਾਂ ਦੁਧ ਆਲਾ ਮੈਨੂੰ ਤੜਕੇਆ ਨਾ
ਅਹ ਮੇਰੀ ਮੰਮਾ ਨੇ ਵੀ ਹੁਣ ਹੀ ਬਣਾਇਆ ਸੀ, ਦੋ ਦਿਨ ਪਹਿਲਾਂ ਹੀ ਬਣਾਇਆ ਸੀ, ਮਿੱਠਾ ਵੀ। ਸਾਡੇ ਦਲੀਆ ਦਾ ਸਟੋਕ ਫੁੱਲ ਕਰਦੇ ਆ ਅਸੀ। ਜਦੋਂ ਮਨ ਕੀਤਾ ਦਲੀਆ ਬਣਾ ਲਓ। ਫਿਰ ਮੰਮਾ ਨੂੰ ਨਾ ਜ਼ਿਆਦਾ ਨਮਕੀਨ ਚਾਵਲ ਪਸੰਦ ਨਹੀਂ ਹੈ ਇਸ ਕਰਕੇ।
ਹਮਮ! ਵੈਸੇ ਗਰਮੀ ਚ ਮਨ ਵੀ ਨੀ ਕਰਦਾ ਰੋਟੀ- ਖਾਂਦਾ ਦਲੀਆ, ਖਿਚੜੀ ਏਹੀ ਹੋ ਗਿਆ। ਦੁਪਹਿਰ ਨੂੰ ਤਾਂ ਰਸੋਈ ਚ ਬੜਨ ਨੂੰ ਵੀ ਨਹੀਂ ਜੀ
ਉਹ ਤਾਂ ਹੈ ਹੀ ਹੈ। ਬਿਲਕੁਲ ਸਹੀ ਗੱਲ ਹੈ।
ਹਾਂਜੀ
ਹਾਂਜੀ
ਹੋਰ ਦੱਸੋ ਤੁਸੀਂ ਘਰ ਸਭ ਠੀਕ ਹੈ?
ਹਾਂਜੀ, ਸਾਰੇ ਵਧੀਆ ਨੇ ਸਾਰੇ, ਹੁਣ ਰੋਟੀ ਖਾਣ ਲੱਗੇ ਨੇ।
ਹਾਂਜੀ
ਹਾਂਜੀ
ਤੇ ਕੋਲੇਜ ਕਦੋਂ ਤੋਂ ਓਪਨ ਹੈ ਤੁਹਾਡੇ, ਜਾਂ ਹੋ ਗਏ?
ਹਾਂਜੀ
ਕੋਲੇਜ ਓਪਨ ਹੋ ਗਏ ਜੇ?
ਨਹੀਂ ਹੁਣੇ ਨਹੀਂ ਹੋਏ ਸੀ। ਹੁਣੇ ਤਾਂ ਲਿਸਟ ਵੀ ਨਹੀਂ ਆਈ ਹਜੇ ਐਡਮਿਸ਼ਨ ਦੀ ਨਾ
ਅੱਛਾ! ਐਡਮਿਸ਼ਨ ਨਹੀਂ ਹੋਇਆ ਤੁਹਾਡਾ?
ਨਹੀਂ ਹੁਣ ਲਿਸਟ ਹੀ ਨਹੀਂ ਆਈ ਮੈਡਮ ਨੂੰ ਅਸੀਂ ਕੀਤਾ ਸੀ ਮੈਸੇਜ ਵਗੈਰਾ ਗਰੁੱਪ ਬਣਿਆ ਹੋਇਆ ਨਾ ਸਾਡਾ। ਤੇ ਉਹ ਉਹ ਕਹਿੰਦੇ ਸੀ ਕਿ ਹੁਣੇ ਬੱਚੋ ਲਿਸਟ ਆ ਜਾਵੇਗੀ ਤੁਹਾਡੀ ਦ ਟੈ ਦਸ ਤੱਕ ਆ ਜਾਵੇਗੀ ਸ਼ਾਇਦ ਤੇ ਫੇਰ ਹੀ ਹੋਣਗੇ ਐਡਮਿਸ਼ਨ ਓਪਨ ਨਾ ਪਹਿਲਾਂ ਤਾਂ ਕਹਿ ਰਹੇ ਸੀ ਇੱਕ ਜੁਲਾਈ ਤੋਂ ਹੋ ਜਾਣਗੇ ਹੁਣ ਪਤਾ ਨੀ ਕਿੰਨੀ ਤਾਰੀਖ ਹੋ ਗਈ ਤਿੰਨ ਤਾਰੀਖ ਹੈ ਅੱਜ?
ਹਾਂਜੀ- ਹਾਂਜੀ।
ਹਾਂਜੀ, ਬਸ ਚਲੋ ਵੇਖੋ। ਚਲੋ ਜਿੰਨੀ ਲੇਟ ਹੋਏਗਾ ਉਓਨੀ ਉਓਨੀ ਲੇਟ ਜਾਵਾਂਗੇ ਅਸੀਂ।
ਵੈਸੇ ਜੁਲਾਈ ਦੀ ਐਂਡਿੰਗ ਚ ਹੋਏਗਾ ਸ਼ਾਇਦ। ਮੈਨੂੰ ਤਾਂ ਇੱਦਾਂ ਹੀ ਲੱਗ ਰਿਹਾ ਕਿਉਂਕਿ ਡੇਟਸ਼ੀਟ ਅੱਗੇ -ਅੱਗੇ ਵਧੀ ਨਾ
ਮੈਂ ਰਜਿਸਟ੍ਰੇਸ਼ਨ ਕਰਉਣ ਗਈ ਸੀ ਨਾ ਆਪਣਾ, ਤੇ ਉੱਥੇ ਕਹਿੰਦੇ ਸੀ ਕਿ ਇੱਕ ਜੁਲਾਈ ਤੋਂ ਤਾਂ ਤੁਹਾਡੇ, ਮਤਲਬ ਜੂਨ ਤੋਂ ਹੀ ਉਹ ਕਹਿੰਦੇ ਸੀ ਉਹ ਜੂਨ ਦੇ ਲਾਸਟ ਤੋਂ ਕਹਿੰਦੇ ਸੀ ਕਿ ਬਈ ਤੁਹਾਡਾ ਐਡਮਿਸ਼ਨ ਓਪਨ ਹੋ ਜਾਣਗੇ ਤੇ ਅਠਾਰਾਂ ਜੁਲਾਈ ਨੂੰ ਤੁਹਾਡੀ ਕਲਾਸਿਸ ਸ਼ੁਰੂ ਹੋ ਜਾਣੀਆਂ।
ਠੀਕ
ਤੇ ਹੁਣ ਤੱਕ ਤਾਂ ਹੁਣ ਕੋਈ ਮੈਸੇਜ ਆਇਆ ਨੀ ਹੈ ਪਤਾ ਨੀ ਕੀ ਗੱਲ ਹੋ ਗਈ ਹੈ ਕੋਲੇਜ ਹੀ ਨਾ ਬੰਦ ਹੋ ਜਾ ਚਲੇ ਗਏ ਆ ਉੱਥੇ ਤਾਂ
ਨਹੀਂ -ਨਹੀਂ।
ਹੋਰ ਤੁਸੀਂ ਦੱਸੋ? ਤੁਹਾਡੇ ਹੋ ਗਏ ਨੇ ਸਟਾਟ?
ਨਹੀਂ -ਨਹੀਂ, ਹੱਲੇ ਤਾਂ ਨਹੀਂ। ਉਹ ਡੇਟ ਸ਼ੀਟ ਹੀ ਤਿੰਨ ਵਾਰ ਚੇਂਜ ਹੋ ਕੇ ਆਈ ਹੈ। ਤੇ ਉਹ ਕ ਨਹੀਂ- ਨਹੀਂ, ਉਹ ਨੌ ਤਰੀਕ ਨੂੰ ਜਾਵਗੀ।
ਅੱਛਾ! ਚਲੋ ਵਧੀਆ ਗੱਲ ਹੈ। ਅੱਛਾ, ਹਾਂਜੀ -ਹਾਂਜੀ।
ਹਾਂਜੀ ਤਾਂ ਓਦਣ ਦੇਖਾਂਗੇ ਜਾ ਕੇ।
ਹੋਰ ਦੱਸੋ ਤੁਹਾਡੀ ਟਵੈਲਥ 'ਚ ਕਿੰਨੇ ਨੰਬਰ ਆਏ ਸੀ? ਅੱਛੇ ਨੰਬਰ ਆਏ ਸੀ?
ਹਾਂਜੀ -ਹਾਂਜੀ।
ਹਾਂ, ਚਲੋ ਵਧੀਆ ਸਾਰਿਆਂ ਦੇ, ਹਾਂਜੀ! ਮੇਰੇ ਵੀ ਅੱਛੇ ਨੰਬਰ ਆਏ ਸੀ ਬੜੇ। ਸਾਰੇ ਖੁਸ਼ ਹੋ ਗਏ ਸੀ ਬਸ ਜੀ ਇਨੀ ਉਮੀਦ ਨਹੀਂ ਕੀਤੀ ਸੀ ਫੇਰ ਵੀ ਆ ਗਏ।
ਚਲੋ ਵਧੀਆ ਗੱਲ ਹੈ।
ਹਾਂਜੀ ਹਾਂਜੀ ਬਸ ਇਹੀ ਹੈ। ਨਾ ਕਿ ਚਲੋ ਟਵੈਲਥ ਤੇ ਟੈਂਨਥ ਚ ਥੋੜੇ ਨੰਬਰ ਅੱਛੇ ਆ ਜਾਣ ਨਾ ਫਿਰ ਥੋੜਾ ਜਿ ਜਿਵੇਂ ਅਸੀਂ ਕਿਤੇ ਜਾਂਦੇ ਹਾਂ ਕੋਲੇਜ ਚ ਜਾਂਦੇ ਹਾਂ। ਤਾਂ ਥੋੜ੍ਹਾ ਜਿਹਾ ਹੁੰਦਾ ਹੈ ਕਿ ਹਾਂ ਅੱਛੇ ਨੰਬਰ ਨੇ। ਤੇ ਨੰਬਰ ਜਲਦੀ ਪੈ ਜਾਂਦਾ ਹੈ। ਅਤੇ ਜਿਵੇਂ ਆ ਗਏ ਨੇ ਸਾਡੇ ਚਾਲੀ- ਪਚਾਸ ਪ੍ਰਸੈਂਟ ਤੇ ਉਹ ਉਹਨਾਂ ਨੂੰ ਥੋੜ੍ਹਾ ਪਿੱਛੇ ਹੀ ਸਮਝਦੇ ਨੇ ਨਾ।
ਹਾਂਜੀ ਹਾਂਜੀ। ਟੈਂਥ 'ਚ ਕਿੰਨੇ ਸੀ ਤੁਹਾਡੇ
ਮੇਰੇ ਅਸ ਏਟੀ ਫੋਰ ਸੀ।
ਵਧੀਆ
ਹਾਂਜੀ ਤਨ ਟਵੈਲਥ ਉਸ ਤੋਂ ਜਿਆਦਾ ਆ ਗਏ ਸੀ ਗ਼ਲਤੀ ਨਾਲ।
ਨਹੀਂ-ਨਹੀਂ ਗ਼ਲਤੀ ਨਹੀਂ। ਤੁਸੀਂ ਪੜ੍ਹਦੇ ਸੀ ਨਾ ਤਾਂ ਵਧੀਆ।
ਬਸ ਆ ਹੀ ਗਏ ਸੀ, ਬਸ ਕੀ ਕਰੀਏ ਪਰ ਮੇਰਾ ਨਾ। ਮੈਨੂੰ ਮੇਰਾ ਨਾ ਇੰਗਲਿਸ਼ ਦਾ ਪੇਪਰ ਬੜਾ ਅੱਛਾ ਗਿਆ ਸੀ। ਪਹਿਲਾ ਪੇਪਰ ਸੀ ਮੇਰਾ ਇੰਗਲਿਸ਼ ਦਾ ਮੈਨੂੰ ਲੱਗਿਆ ਸੀ। ਇਹਦੇ ਚ ਮੇਰੇ ਬੜੇ ਅੱਛੇ ਨੰਬਰ ਆਉਣਗੇ। ਪਰ ਪਤਾ ਨਹੀਂ ਕੀ ਗੱਲ ਹੋਈ, ਮੇਰੇ ਨੰਬਰ ਨਹੀਂ ਆਏ। ਅੱਛਾ ਮੈਂ ਨਾ ਸਾਰਾ ਪੇਪਰ ਕਰਕੇ ਆਈ ਸੀ। ਸਾਰਾ ਪੇਪਰ ਮੈਂ ਕਰਕੇ ਆਈ ਸੀ। ਤੇ ਸੱਚ ਜਿਵੇਂ ਗ੍ਰਮਰ ਸਾਨੂੰ ਨਹੀਂ ਆਉਂਦੀ। ਤੇ ਮੈਂ ਗਰਾਮਰ ਨਾ ਟੀਚਰ ਨਾਲ ਪੁੱਛ ਲਈ ਸੀ। ਪਤਾ ਨੀ ਉਹ ਚਿੱ ਰਟੀ ਉਹਨਾਂ ਨੇ ਗ਼ਲਤ ਦੇ ਤੀ ਸੀ। ਪਤਾ ਨੀ ਕੀ ਹੋਇਆ। ਪਤਾ ਨੀ ਗ਼ਲਤੀ ਦੱਸ ਦਿਆਂ ਸੀ। ਉਹਨਾਂ ਨੇ ਮੈਨੂੰ
ਮੇਰਾ ਵੀ ਇੰਗਲਿਸ਼ ਦਾ ਸੀ ਪਹਿਲਾ ਪੇਪਰ ਤੇ ਮੈਂ ਉਹਦੇ ਚ ਬਿਮਾਰ ਹੋ ਗਈ। ਉੱਥੇ ਮੇਰਾ ਸਿਰ ਦੁੱਖਣ ਲੱਗ ਪਿਆ।
ਤੁਹਾਡੀ ਅੱਚ-ਬੀ- ਐਸੀ-ਸੀ।
ਹਾਂਜੀ ਹਾਂਜੀ
ਹਾਂ ਫੇਰ ਤਾਂ ਸਾਡਾ ਸੇਮ ਹੀ ਹੋਣ-ਹੋਣਗਾ ਨਾ ਇਸ ਕਰਕੇ
ਹਾਂਜੀ ਹਾਂਜੀ। ਉੱਥੇ ਲਾਸਟ ਅਸੀਂ ਵੀ ਗਰਾਮਰ ਛੱਡ ਤ ਸੀ‌ ਵੀ ਕੋਈ ਦੱਸ ਦੇਗਾ, ਪਰ ਕਿਸੇ ਨੇ ਦੱਸ ਅਤੇ ਬਸ ਫਿਰ ਲਾਸਟ 'ਚ ਤੁੁਪਕੇ ਨਾਲ ਕਰੀ। ਉਹਦੇ
ਉਹੀ ਗੱਲ ਹੈ। ਫਿਰ ਜਦੋਂ ਸਾਨੂੰ ਨਾ ਕੁਛ ਹੁੰਦਾ ਨੀ ਨਾ। ਵੀ ਅਸੀ ਇੱਕ-ਇੱਕ ਨੰਬਰ ਵੱਲ ਨਾ ਅਸੀਂ ਸਾਰਿਆਂ ਚ ਛੱਡ ਦਿੰਦੇ ਨੇ, ਫੇਰ ਸਾਨੂੰ ਹੁੰਦਾ ਹੈ। ਕੀ ਚਲੋ ਲਾਸਟ 'ਚ ਪੁੱਛਾਂਗੇ। ਜਦੋਂ ਲਾਸਟ 'ਚ ਟਾਈਮ ਹੀ ਨਹੀਂ ਬਚਦਾ। ਤਾਂ ਫਿਰ ਅਸੀਂ ਪਤਾ ਕੀ ਕਰਦੇ ਹਾਂ ਬਸ ਤੂਕੇ ਕਰਕੇ ਫਿਰ ਭਰ ਦਿੰਦੇ ਆ। ਫਿਰ ਸਾਨੂੰ ਲੱਗਦਾ ਕਿ ਸਾਰਾ ਪੇਪਰ ਹੋ ਗਿਆ। ਫੇਰ ਸਾਨੂੰ ਇਹ ਨੀ ਲੱਗਦਾ ਕਿ, ਸਾਰਾ ਪੇਪਰ ਗ਼ਲਤ ਵੀ ਹੋਇਆ ਏ।
ਹਾਂਜੀ ਹਾਂਜੀ। ਬਸ ਪੁਹੰਚਾ ਕੇ ਪਤਾ ਨੀ ਕੇਕੇ ਤੁਕੇ ਨਾਲ ਭਰ ਕੇ ਆਈ ਜਦੋਂ ਲਾਸਟ ਚ, ਮੇਰਾ ਨਾ ਸਿਰ ਦੁੱਖਣ ਲੱਗ ਗਿਆ। ਮੈਂ ਨਾ ਥੋੜ੍ਹੀ ਦੇਰ ਮੈਂ ਰੈਸਟ ਬਹਿ ਜਾਂਦੀ ਹਾਂ। ਜੀ ਹੱਥ ਵੀ ਨਹੀਂ ਚੱਲ ਰਹੇ ਸੀ ਮੇਰੇ ਤਾਂ। ਅਜੀਬ ਜੀ ਹੀ ਫੀਲਗ ਹੁੰਦਾ ਪ, ਫਿਰ ਉਸ ਤੋਂ ਬਾਅਦ ਦੇਖ ਦੇਖਿਆ ਕਿ ਵੀਹ ਮਿੰਟ ਰਹਿ ਗਏ, ਮੈਂ ਕਿਹਾ ਹੁਣ ਤੇ ਖੁਦ ਹੀ ਕਰਨਾ
ਹੋ ਤਾਂ ਹੈ ਹੀ, ਸਹੀ ਗੱਲ ਏ, ਸਾਡਾ ਨਾ ਹਿਸਟਰੀ ਦਾ ਤੁਹਾਨੂੰ ਪਤਾ ਹੀ ਹੋਏਗਾ, ਤੁਸੀਂ ਪੜ੍ਹਾਈ ਵੀ ਕੀਤੀ ਹੈ। ਤੇ ਹਿਸਟਰੀ ਦਾ ਪੇਪਰ ਕਿੰਨਾ ਲੈਂਥੀ ਹੁੰਦਾ ਹੈ। ਤੇ ਨਾ ਮੇਰੀ ਫਰੈਂਡ ਬੈਠੀ ਸੀ। ਮੇਰੇ ਕੋਲ ਹੀ
ਹਾਂਜੀ
ਦੂਜੇ-ਤੀਜੇ ਬੈਂਚ 'ਚ ਬੈਠੀ ਸੀ, ਅਤੇ ਮੈਂ-ਮੈਂ ਕਰ ਰਹੀ ਹਾਂ। ਆ ਉਹ ਨਾ ਪਤਾ ਕੀ ਕਰ ਰੀ, ਉਹ ਬੈਠੀ ਆ ਆਰਾਮ ਨਾਲ। ਮੈਂ ਕਿਹਾ ਤੂੰ ਕਰ ਲੈ ਯਾਰ ਤੇਰਾ ਛੁੱਟ ਜੂਗਾ ਪੇਪਰ, ਛੁੱਟ ਜੂਗਾ ਪੇਪਰ, ਉਹ ਕਹਿੰਦੀ ਕੋਈ ਨੀ ਕਰ ਲਾਂਗੀ, ਕਰ ਲਾਂਗੀ ਉਹ ਮੈਂ ਇੱਕ ਪੇਪਰ ਕਹਿ ਰਹੀ। ਮੈਂ ਉਹਨੂੰ ਦੇਖ ਰਹੀ, ਮੈਂ ਕਿਹਾ ਆਰਾਮ ਨਾਲ ਬਠੀ ਇਹਦਾ ਪੇਪਰ ਛੁੱਟ ਜੂਗਾ। ਫੇਰ ਨਾ, ਜਦੋਂ ਨਾ ਪੇਪਰ ਮੈਡਮ ਨੇ ਕਹਿਤਾ ਸੀ। ਇਹ ਦਸ ਮਿੰਟ ਰਹਿ ਗਏ ਸੀ। ਉਹਦਾ ਇੱਕ ਲੌਂਗ ਕੁਅਸ਼ਚਨ, ਤੇ ਸਾਰੇ ਐਮ ਸੀ ਕਿਊ ਰਹਿ ਗਏ ਸੀ।
ਹੋ- ਹੋ
ਤੇ ਫਿਰ ਨਾ ਉਹ ਤੁੱਕੇ ਨਾਲ ਭਰ ਰਹੀ ਸੀ, ਏ, ਬੀ, ਸੀ, ਡੀ, ਬਸ ਐਵੇ ਹੀ ਮੈਂ ਕਿਹਾ ਮੈਂ ਤੈਨੂੰ ਕਿਆ ਸੀ ਨਾ ਵੀ ਕਰ ਲੇ, ਫਟਾਫਟ- ਫਟਾਫਟ ਕਰ ਲੇ, ਕਿਉਂਕਿ ਇਹਦੇ ਚ ਨਾ ਦੇਖਣਾ ਨੀ ਪੈਂਦਾ ਇੱਥੇ ਉੱਥੇ ਬ ਹੱਥ ਚਲਾਉ ਪੈਂਦਾ ਨੇ। ਕਿਉਂਕਿ ਬਹੁਤ ਲੈਂਥੀ ਪੇਪਰ ਹੁੰਦਾ ਹਿਸਟਰੀ ਦਾ।
ਹਿਸਟਰੀ ਦਾ ਤਾਂ ਵੈਸੇ ਵੀ, ਇੱਕ ਲੌਂਗ ਕੁਅਸ਼ਚਨ ਛੇ ਸੱਤ ਪੇਜ ਦਾ ਹੁੰਦਾ ਜੀ।
ਛੇ ਸੱਤ ਪੇਚ ਦਾ ਹੋ ਤਾਂ ਨੰਬਰ ਆਂਦੇ ਨੇ, ਵਰਨਾ ਤਾਂ ਫਿਰ ਚਾਰ ਨੰਬਰ ਹੱਥ ਚ ਦੇ ਦਿੰਦੇ ਨੇ ਉਹ।
ਹਾਂਜੀ- ਹਾਂਜੀ।
ਹਾਂਜੀ, ਮੈਂ ਤਾਂ ਭੁੱਲ ਗਈ, ਕਿੰਨੇ ਨੰਬਰ ਦਾ ਹੁੰਦਾ ਸੀ, ਅੱਠ ਚ ਛੇ
ਹਾਂਜੀ,
ਮੈਂ ਕਿਹਾ ਅੱਠ ਜਾਂ ਛੇ ਨੰਬਰ ਦਾ ਹੁੰਦਾ ਸੀ, ਕਿੰਨੇ ਨੰਬਰ ਦਾ ਹੁੰਦਾ ਸੀ।
ਲੌਂਗ ਕੁਅਸ਼ਚਨ
ਹਾਂਜੀ,
ਅੱਠ ਦਾ, ਪਤਾ ਨੀ ਛੇ ਦਾ ਸੀ, ਪਤਾ ਨੀ ਅੱਠ ਦਾ ਯਾਦ ਨਹੀਂ ਰੇ
ਹਾਂ, ਮੈਂ ਵੀ ਇਹ ਭੁੱਲ ਗੀ, ਮੈਂ ਕਿਹਾ ਚਾਰ ਮਹੀਨੇ ਨੀ ਹੋਏ, ਅਸੀ ਤਾਂ ਇਹ ਵੀ ਭੁੱਲਗੇ, ਹਿਸਟਰੀ ਦੇ ਕਿੰਨੇ ਨੰਬਰ ਦਾ ਉਹ ਹੁੰਦਾ ਸੀ ਉਹ ਲੌਂਗ ਕੁਅਸ਼ਚਨ।
ਸ਼ਾਇਦ ਅੱਠ ਦਾ ਹੀ ਸੀ, ਮੈਡਮ ਨੇ ਕਿਹਾ ਸੀ ਵੀ ਇਸ ਵਾਰ ਅੱਠ ਦਾ ਆਏਗਾ।
ਹਾਂਜੀ, ਸਾਡੀ ਮੈਡਮ ਕਹਿੰਦੀ ਸੀ ਕਹਿੰਦੀ ਅ ਸਾਡੇ ਟੈਮ ਨਾਲ ਟੈਮ ਤੇ ਬਾਰਾਂ ਨੰਬਰ ਦਾ ਆਂਦਾ ਸੀ, ਲੌਂਗ ਕੁਅਸ਼ਚਨ।
ਹਾਂਜੀ,
ਮੈਂ ਕਿਹਾ ਸਹੀ ਐ, ਫਿਰ ਤੁਹਾਡੇ ਤਾਂ ਬਚ ਜਾਂਦੇ ਹੋਂਗੇ ਨੰਬਰ ਵੀ, ਕਿਉਂਕਿ ਜਿੰਨਾ ਅਸੀਂ ਲਿਖਦੇ ਸੀ, ਉਵੇਂ ਹੀ ਲਿਖਦੇ ਹੋਣਗੇ ਉਹ ਵੀ, ਚਲੋ ਅਸੀਂ ਪੰਜ ਪੇਜ ਲਿਖਦੇ ਓ, ਉਹ ਸੱਤ ਲਿਖ ਦਿੰਦੇ ਹੋਣਗੇ।
ਹਾਂਜੀ-ਹਾਂਜੀ।
ਹਾਂਜੀ, ਬਸ ਨਾ ਉਹਦੇ ਚ ਐਹ ਕਿ ਬਸ ਲਿਖਣਾ ਪੈਂਦਾ, ਕੁਛ ਵੀ ਲਿਖ ਦੋ।
ਇਹ ਤਾਂ ਐ।
ਉਹਦੇ ਬਾਰੇ ਲਿਖਣਾ ਪੈਂਦਾ ਐ ਬਸ, ਹਾਂਜੀ ਭੈਣ ਮੈਂ ਤੁਹਾਨੂੰ ਕਰਦੀ ਆਂ ਕੋਲ ਨਾ ਮੈਨੂੰ ਪਿੱਛੋਂ ਕੋਲ ਆ ਰਿਹਾ ਇੱਕ, ਹਾਂਜੀ- ਹਾਂਜੀ ਸਸ ਰੀ ਕਾਲ, ਸਸ ਰੀ ਕਾਲ।